ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕਿਵੇਂ ਹੋ ਤੁਸੀਂ?
ਹਾਂਜੀ, ਮੈਂ ਠੀਕ ਹਾਂ ਤੁਸੀਂ ਸੁਣਾਓ?
ਹਾਂਜੀ ਹਾਂਜੀ ਵਧੀਆ ਹੋਰ।
ਹੋਰ ਹੋਰ ਬਸ ਵਧੀਆ ਅਸੀ ਤੇ ਕੀ ਕਰਦੇ?
ਕੁਛ ਨੀ ਬਸ ਵਿਹਲੇ ਸੀਗੇ ਤੁਸੀਂ ਕੀ ਕਰੀ ਜਾਂਦੇ?
ਅਸੀਂ ਵੀ ਵਿਹਲੇ ਬੈਠੇ ਸੀਗੇ। ਮੈਂ ਕਿਹਾ ਚਲੋ, ਤੁਹਾਨੂੰ ਕਾਲ ਕਰੀਏ ਯਾਦ ਕਰੀਏ ਬੜੇ ਦਿਨ ਹੋ ਗਏ। ਹੈਂ ਹਾਂਜੀ ਹਾਂਜੀ।
ਹੋਰ ਘਰੇ ਫੈਮਲੀ ਕਿੱਦਾਂ ਸਾਰੀ?
ਸਭ ਵਧੀਆ, ਫਸਟ ਕਲਾਸ ਫੈਮਲੀ ਹਾਂਜੀ ਹੋਰ ਤੁਸੀਂ ਦੱਸੋ? ਡੇਲੀ ਰੂਟੀਨ ਦਾ
ਹਾਂਜੀ ਵਧੀਆ, ਬਹੁਤ ਵਧੀਆ, ਰੱਬ ਦੀ ਕਿਰਪਾ ਨਾਲ।
ਆਹੋ, ਚਲੋ ਚਲੋ, ਵਧੀਆ ਏਦਾਂ ਹੀ ਹੋਣਾ ਚਾਹੀਦਾ ਹਾਂ।
ਹਾਂਜੀ ਹੋਰ ਤੁਸੀਂ ਦੱਸੋ?
ਅਸੀਂ ਵਧੀਆ ਵਾ ਤੁਸੀਂ ਹੋਰ ਕੀ ਕਰਦੇ ਪਏ ਸੀ?
ਕੁਛ ਨੀ, ਫਰੀ ਬੈਠੇ ਸੀ, ਮੈਂ ਕਿਹਾ ਤੁਹਾਨੂੰ ਕੋਲ ਹੀ ਲਾ ਲਈਏ।
ਅੱਛਾ ਅੱਛਾ ਅੱਛਾ ਤੁਸੀਂ ਇਹ ਦੱਸੋ ਯਾਨੀ ਕਿ ਤੁਸੀਂ ਕਰ ਲਈ ਜਰਨਲ ਕਰ। ਦਿਓ। ਆਪਣੀ ਡੇਲੀ ਰੂਟੀਨ ਦਾ ਡੇਲੀ ਰੂਟੀਨ 'ਚ ਜਰਨਲ ਕਰਦੇ ਹੋ।
ਹਾਂਜੀ।
ਅੱਛਾ। ਚਲੋ ਲਿਖਦੇ ਹੋ ਉਹਦਾ ਸਾਡਾ ਕੀ ਬੈਨੀਫਿਟ ਹੈ ਕੋਈ ਬੈਨੀਫਿਟ ਜਰਨਲ ਦਾ।
ਦਾ ਬੈਨਫਿਸਟ ਮਤਲਬ ਕਿਵੇਂ?
ਲਿਖਣਾ ਹੁੰਦਾ ਨਾ ਆਪਣਾ ਜਿਵੇਂ ਹੈਲੋ ਜਿਵੇਂ ਆਪਾਂ ਡਾਇਰੀ ਵਿੱਚ ਆਪਣਾ ਡੇਲੀ ਰੂਟੀਨ ਕਰ ਰਹੇ। ਹੈ ਨਾ ਕਈ ਵੇਲੇ ਸਾਨੂੰ ਹੁੰਦਾ ਕਿ ਅਸੀਂ ਉਦਾਸ ਹੋ ਗਏ ਹਾਂ ਹੈ ਨਾ।
ਹਾਂਜੀ
ਹਾਂ ਵੀ ਆਪਣੀ ਹਰੇਕ ਚੀਜ਼ ਨੂੰ ਆਪਣਾ ਪਰਸਨਲ ਲਿਖਣਾ ਡਾਇਰੀ ਦੇ ਵਿੱਚ ਨਾ।
ਹਾਂਜੀ
ਹਾਂਜੀ ਹਾਂ, ਮੈਂ ਕਿਹਾ ਉਹ ਉਹ ਕੀ ਸਾਡੇ ਲਈ ਹੈ ਬੈਨੀਫਿਟ ਕਿ ਨਹੀਂ? ਆਪਣਾ ਦਿਲ ਖੋਲ ਕੇ ਅਸੀਂ ਲਿਖ ਸਕਨੇ ਆ ਨਾ ਉਹਦੇ ਵਿੱਚ।
ਹਾਂ
ਅੱਜ ਸਾਡਾ ਕੀ ਰੂਟੀਨ ਵਿੱਚ ਕੀ ਹੋਇਆ ਅੱਜ ਅਸੀਂ ਸਾਰਾ ਦਿਨ ਕੀ ਕੀਤਾ ਹਨਾ ਜੇ ਅਸੀਂ ਕਈ ਵਾਰੀ ਹੁੰਦਾ ਕਿ ਅਸੀਂ ਕਿਸੇ ਨੂੰ ਗੱਲ ਨਹੀਂੀ ਦੱਸ ਪਾਉਂਦੇ ਕੋਈ ਵੀ ਆਪਣੇ ਦਿਲ ਦੀ ਅਸੀਂ ਆਪਣੇ ਜਰਨਲ ਲਿਖ ਲ ਡਾਇਰੀ ਵਿੱਚ ਲਿਖਣੇ ਆ ਹਾਂਜੀ ਹਾਂ ਤੁਸੀਂ ਜਦੋਂ ਉਸਦਾ ਮਹੱਤਵ ਹੈ ਕੋਈ ਕਿ ਨਹੀਂ ਹਾਂ ਚਲੋ ਤੁਸੀਂ ਕਰਦੇ ਹੋ ਕਿ ਨਹੀਂ
ਹਾਂਜੀ ਹੋਰ ਦੱਸੋ ਤੁਸੀਂ ਬਸ ਕਰਰੇ ਕਿੱਦਾਂ ਕਰ
ਹਾਂਜੀ ਸਭ ਵਧੀਆ ਫਸਟ ਕਲਾਸ
ਅੱਛਾ ਹੋਰ ਕੰਮ ਕਾਰ ਕਿੱਦਾਂ ਚੱਲਦਾ
ਕੰਮ ਕਾਰ ਵਧੀਆ ਚੱਲ ਰਿਹਾ ਜੀ ਸਾਡਾ ਵੀ ਵਧੀਆ ਅ ਅਸੀਂ ਮੈਂ ਤੇ ਜੋਬ ਤਾਂ ਨਹੀਂੀ ਕਰਦੇ ਹਾਸ ਵਇਫ ਆ ਉਹਦਾ ਹੀ ਕੰਮ ਉਹੀ ਕੰਮ ਵਧੀਆ ਚੱਲਦਾ ਸਾਡਾ ਹਾਊਸ ਵਾਈਫ ਦਾ
ਹਾਂਜੀ ਸਾਰੇ ਕੰਮ ਕਰਦੇ ਤੁਹਾਨੂੰ ਪਤਾ ਹੀ ਆ ਮੈਰਿਜ ਹੋਈ ਹੀ ਆ ਤੁਹਾਡੀ
ਹਾਂਜੀ ਹਾਂਜੀ ਬੱਚੇ ਨੇ ਮੇਰੇ ਤਿੰਨ
ਮੈਰਿਜ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਫਿਰ ਸਾਰੇ ਘਰ ਦੇ ਕੰਮ ਹੀ ਕਰਦੇ ਆ
ਹਾਂਜੀ ਉਹ ਤੇ ਹੈ ਹੀ ਹੈ ਹੁਣ ਰੋਜ਼ ਬੱਚਿਆਂ ਦੀ ਫਰਮਾਇਸ਼ਾਂ ਪੂਰੀਆਂ ਕਰਨੀਆਂ ਬੰਦੀਆਂ ਨੇ ਓਦ ਛੁੱਟੀਆਂ ਹੋਈ ਦੀਆਂ ਨੇ ਹਨਾ ਛੁੱਟੀਆਂ ਚ ਤੇ ਬੜੀਆਂ ਫਰਮਾਇਸ਼ਾਂ ਆਉਂਦੀਆਂ ਨੇ ਬੱਚਿਆਂ ਦੀਆਂ
ਹਾਂਜੀ ਬੱਚੇ ਛੁੱਟੀਆਂ ਚ ਕਹਿੰਦੇ ਨੇ ਕਦੀ ਉੱਥੇ ਘੁਮਾ ਕੇ ਲਿਆਓ ਕਦੀ ਠੀਕ ਮ ਕੇਲੇ ਆਓ
ਹਾਂਜੀ ਹਾਂਜੀ, ਉਹ ਤੇ ਹੈ ਹੀ ਹੈ ਚਲੋ ਬੱਚਿਆਂ ਨੇ ਜਾਣਾ ਵੀ। ਬੱਚਿਆਂ ਨੇ ਜਾਣਾ ਵੀ ਛੁੱਟੀਆਂ ਵਿੱਚ ਹੀ ਹੁੰਦਾ ਕਿਤੇ ਨਾ ਕਿਤੇ ਹਾਂ ਹੁਣ ਤਾਂ ਨਾਨੀ ਘਰ ਆਏ ਹੋਏ ਨੇ
ਅੱਛਾ ਨਾ
ਹਾਂਜੀ ਹਾਂਜੀ
ਬੱਚਿਆਂ ਦਾ ਇਹੀ ਹੁੰਦਾ ਬੱਚਿਆਂ ਦੇ ਹੀ ਹੁੰਦਾ ਵੀ ਨਾਨੀ ਜਧਰ ਚੱਲ ਜਾਈਏ ਇੱਥੇ ਘੁੰਮਣ ਚੱਲ ਜਾਈਏ ਉੱਥੇ ਚੱਲ ਜਾਈਏ
ਹ ਗਏ ਸੀ ਮਾਮੂ ਨਾਲ ਘੁੰਮਣ ਘੁੰਮ ਫਿਰ ਆਏ ਨੇ ਹਾਂਜੀ ਆਵਾਜ਼ ਕੱਟ ਕੇ ਆ ਰੀਏ ਤੁਹਾਡੀ। ਹੈਲੋ। ਹੈਲੋ, ਆਵਾਜ਼ ਹੀ ਬੰਦ ਹੋ ਰੀ ਏ। ਹੈਲੋ। ਹੈਲੋ, ਆਵਾਜ਼ ਨੀ ਆ ਰੀ। ਹੈਲੋ।
ਹਾਂਜੀ ਹਾਂਜੀ।
ਹਾਂਜੀ, ਤੁਹਾਡੀ ਆਵਾਜ਼ ਨੀ ਆ ਰੀ ਸੀ, ਬਿਲ
ਮੈਨੂੰ ਥੋਡੀ ਨੀ ਸੀ ਆ ਰੀ ਗੀ। ਹੈਲੋ। ਹੈਲੋ। ਹੈਲੋ। ਹੈਲੋ, ਸਿਸਟਰ ਜੀ। ਹੈਲੋ।